ਸਸ ਰੀ ਕਾਲ।
ਸਸ ਰੀ ਕਾਲ ਜੀ।
ਕੀ ਹਾਲ-ਚਾਲ ਜੀ?
ਵਦੀਆ-ਵਦੀਆ, ਤੁਸੀਂ ਦੱਸੋ।
ਬਸ ਵਧੀਆ ਜੀ, ਅੱਜ ਸਾਡਾ ਟੋਪਿਕ ਹੈਗਾ ਜੀ ਯਾਤਰਾ। ਤੁਸੀਂ ਯਾਤਰਾ ਬਾਰੇ ਕੁਝ ਦੱਸੋਗੇ ਜੀ?
ਹਾਂਜੀ-ਹਾਂਜੀ, ਅਹ ਯਾਤਰਾ ਬਾਰੇ ਯਾਤਰਾ ਬਾਰੇ ਮੈਂ ਥੋਨੂੰ ਦੱਸੂੰਗਾ, ਏਸ ਵਾਰ ਮੈਂ ਛੁੱਟੀਆਂ ਚ ਮੈਂ ਹਿਮਾਚਲ ਘੁੰਮ ਕੇ ਆਇਆ, ਤੇ ਹਿਮਾਚਲ ਬਹੁਤ ਈ ਵਦੀਐ। ਜਿੱਥੇ ਬਹੁਤ ਈ ਜ਼ਿਆਦਾ ਸ਼ਾਂਤੀ ਐ, ਤੇ ਉਹ ਓਥੇ ਦਾ ਕਲਚਰ ਬਹੁਤ ਵਦੀਆ ਐ।
ਅੱਛਾ ਜੀ, ਉਦਾਂ ਵੀ ਕਿੱਥੋਂ ਥੋੜਾ ਦੂਰ ਹੋ ਕੇ ਗੱਲ ਕਰੋਂਗੇ ਤੁਹਾਡੇ ਪਿੱਛੋਂ ਬਹੁਤ ਵਾਜ਼ ਆ ਬਈ ਏਨੀ ਆਣੀ ਨੀ ਚਾਹੀਦੀ।
ਹਾਂਜੀ-ਹਾਂਜੀ, ਮੈਂ ਕਰਦਾ ਆਂ ਗੱਲ ਦੂਰ ਹੋ ਕੇ ਕਰਦਾ ਆਂ ਮੈਂ ਗੱਲ, ਤੁਸੀਂ
ਫੇਰ ਓਹ ਮੈਂ ਐਂ ਕਰਦਾ ਵਾ, ਹਾਂਜੀ ਮੈਂ ਵੀ ਜਿੱਦਾਂ ਯਾਤਰਾ ਤੇ ਗਿਆ ਅਸੀਂ ਕਹਿਨਾ ਅਨਾ, ਹੁਣ ਅ ਹਾਂਜੀ ਮੈਂ-ਮੈਂ ਵੀ ਗਿਆ ਸੀਗਾ ਹੁਣ, ਪਿਛਲੇ ਵਾਰੀ ਦਸੰਬਰ ਤੇ ਬ੍ਰਦਰ ਨਾਲ ਗਿਆ ਸੀਗਾ ਜੀ ਮੈਂ, ਮੈਂ ਤੇ ਮੰਮਾ ਬਰਦਰ ਗਏ ਸੀਗੇ ਸੀਗੇ ਦਿੱਲੀ ਆਪਾਂ, ਬ੍ਰਦਰ
ਹਾਂਜੀ, ਠੀਕ ਐ-ਠੀਕ ਐ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਥੋਡਾ ਓਥੇ।
ਹਾਂਜੀ ਬਹੁ ਵਧੀਆ ਰਿਹਾ ਜੀ ਓਥੇ ਐਕਸਪੀਰੀਅੰਸ, ਓਹਨੇ ਸਾਨੂੰ ਪਹਿਲਾਂ ਦਿੱਲੀ ਘੁੰਮਾਇਆ ਫੇਰ ਅਗਲੇ ਦਿਨ ਸਾਨੂੰ ਜੈਪੁਰ ਲੈ ਗਿਆ ਜੈਪੁਰ ਸਾਰੇ, ਮੈਲ ਮੂਲ ਦਿਖਾਏ। ਹਵਾ ਮਹਿਲ, ਜਲ ਮਹਿਲ ਸਾਰੇ ਉਹਨੇ ਉਹ ਦਿਖਾਏ ਸਾਨੂੰ, ਆਪਾਂ ਬਹੁ ਵਦੀਆ ਕੁਝ ਕੀਤਾ ਤੁਸੀਂ
ਬੋਤ ਵਦੀਆ। ਹਿਮਾਚਲ ਬੋਤ ਈ ਵਦੀਆ ਜਗ੍ਹਾ ਸੀਗੀ ਓਥੇ ਦੇ ਪਹਾੜ ਬੋਤ ਹੀ ਮਜ਼ਾ ਆਂਦਾ ਓਥੇ ਘੁੰਮਣ ਚ ਹਨਾ, ਤੇ ਏਸ ਵਾਰ ਤਾਂ ਠੰਡਾ-ਠੰਡਾ ਮੌਸਮ ਸੀਗਾ ਤੇ ਓਥੇ ਐਂ ਨਹੀਂ ਪਤਾ ਹੁੰਦਾ ਕਦੋਂ ਮੀਂਹ ਪੈ ਜੇ। ਕਦੋਂ ਠੰਢ ਪੈ ਜੇ ਕਦੋਂ ਬਰਫ਼ ਪੈ ਜੇ ਹਨਾ, ਓਥੇ ਬੜਾ ਹੀ ਜੀਅ ਲੱਗ ਕਿਵੇਂ, ਤੇ ਓਥੇ ਦਾ ਕਲਚਰ ਓਥੇ ਦਾ ਖਾਣਾ ਬਹੁਤ ਹੀ ਵਧੀਆ ਹੁੰਦਾ। ਤੇ ਬਹੁਤ ਸਪੈਸ਼ਲ ਚੀਜ਼ਾਂ ਵੀ ਮਿਲਦੀਆਂ ਨੇ ਓਥੇ ਹਨਾ। ਤੇ ਸ਼ੋਪਿੰਗ ਕੀਤੀ ਅਸੀਂ ਓਥੇ, ਤੇ ਬਹੁਤ ਈ ਵਦੀਆ ਨਜ਼ਾ ਨਜ਼ਾਰਾ ਹੈ ਓਥੇ ਤੇ ਪਹਾੜਾਂ 'ਚ ਤਾਂ ਜੀਅ ਲੱਗਦਾ ਤੇ ਪੰਜਾਬ ਚ ਵੀ ਮੈਂ ਕਾਫ਼ੀ ਜਗ੍ਹਾ ਘੁੰਮਿਆ ਹੋਇਆ। ਅੰਮ੍ਰਿਤਸਰ ਹਨਾ ਜਿਵੇਂ ਗੋਲਡਨ ਟੈਂਪਲ ਹੋ ਗਿਆ, ਤਾਂ ਅੱਛਾ-ਅੱਛਾ, ਓਥੇ-ਓਥੇ ਵੀ। ਗੁਰਦੁਆਰਾ ਸਾਹਿਬ ਚ ਹਨਾ, ਤੇ ਓਥੇ ਵੀ ਬ ਬੜਾ ਕੁਝ ਏ ਬਾਹਰ ਘੁੰਮਣ ਲਈ ਬੜਾ ਨਜ਼ਾਰਾ ਆਂਦਾ, ਤੇ ਰਾਜਸਥਾਨ ਚ ਜੈਪੁਰ, ਜੈਪੁਰ ਵੀ ਪਰ ਓਥੇ ਨਾ ਠੰਡਾਂ ਚ ਜਾਣ ਦਾ ਫੈਦਾ, ਕਿਉਂਕਿ ਓਥ ਓਥੇ ਗਰਮੀ ਬਹੁਤ ਹੁੰਦੀ ਆ, ਗਰਮੀਆਂ ਚ ਤਾਂ ਆਪਾਂ ਜਾ ਨੀ ਨਾ ਸਕਦੇ।
ਹਾਂਜੀ-ਹਾਂਜੀ, ਜਾ ਨੀ ਸਕਦੇ ਜੀ ਤੁਹਾਡੀ ਗੱਲ ਬਿਲਕੁਲ ਸਹੀ ਐ ਜੀ।
ਤੇ ਓਥੇ ਵੀ-ਓਥੇ ਵੀ ਵਦੀਆ ਉੱਥੇ ਦੇ ਕਲਚਰ ਅਕੋਡਿੰਗ ਓਥੇ ਦਾ ਮਹੌਲ ਵਦੀਐ। ਤੇ ਠੰਡਾਂ ਚ ਹੀ ਜਾ ਕੇ ਫਾਇਦਾ ਓਥੇ, ਕਿਉਂਕਿ ਗਰਮੀ ਚ ਬਹੁਤ ਗਰਮੀ ਹੁੰਦਏ। ਤੇ ਅਸੀਂ ਓਥੇ ਠੰਡਾਂ ਚ ਹੀ ਗਏ ਸੀਗੇ, ਤੇ ਓਥੇ ਵੀ ਬੜਾ ਨਜ਼ਾਰਾ ਆਂਦਾ, ਓਥੇ-ਓਥੇ ਵੀ ਰਾਤ ਨੂੰ ਬੜਾ ਜੀਅ ਲੱਗਦਾ, ਬੌਤ ਜਗਾਂ ਨੇ ਓਥੇ ਘੁੰਮਣ ਦੇ। ਟਰੈਡੀਸ਼ਨਲ ਚੀਜ਼ਾਂ ਨੇ ਓਥੇ ਹਨਾ ਜਿੱਦਾਂ ਖਾਣ-ਪੀਣ ਦਾ ਵੀ ਉਹਨਾਂ ਦਾ ਸਾਰਾ ਕਲਚਰ ਓਹ ਓਵੇਂ ਦਾ ਹੀ ਆ, ਤੇ ਓਥੇ ਵੀ ਜਿੱਦਾਂ ਪੁ ਪੁਰਾਣੀਆਂ ਚੀਜ਼ਾਂ ਨੇ ਕਾਫੀ ਚੀਜ਼ਾਂ ਬਾਰੇ ਪਤਾ ਲੱਗਿਆ ਘੁੰਮ ਕੇ ਨੌਲੇਜ ਗੇਨ ਹੋਈ, ਹਨਾ?
ਅੱਛਾ ਜੀ, ਹਾਂਜੀ-ਹਾਂਜੀ ਮੇਰੇ ਜੀਜਾ ਜੀ ਵੀ ਓਥੇ ਰਏ ਆ ਹਿਮਾਚਲ ਦਾ ਜਦੋਂ ਭੈਣ ਦਾ ਦੋ ਸਾਲ ਪਹਿਲੇ ਵਿਆਹ ਕੀਤਾ ਸੀ ਨਾ। ਉਹ ਹਿਮਾ ਜਿੱਦਾਂ ਦੀ ਹਿਮਾਚਲ ਦੇ ਹੀ ਹੈ ਜੀ ਹਾਂਜੀ ਹਾਂਜੀ ਤੇ ਐਤਕੀ ਪਿਛਲੀ ਵਾਰੀ ਜਦ ਬੜੇ ਉਤੋਂ ਪਿਛਲੇ ਬੜੇ ਬਨਾਇਆ ਸੀ ਉਹ ਮੈਂ ਆਪਣੇ ਦੋਸਤ ਨਾਲ ਬਨਾਇਆ ਸੀਗਾ ਜੀ ਤੇ ਆਪਾਂ ਬੋਤ ਆਪਾਂ ਵੀ ਉਦੋ ਹਿਮਾਚਲ ਹੀ ਮਨਾਇਆ ਸੀਗਾ।
ਤੁਸੀ ਤਾਂ ਫਿਰ ਜਾਂਦੇ ਰੈਂਦੇ ਹੋਗੇ ਹਿਮਾਚਲ ਹਨਾ-
ਹਾਂਜੀ- ਹਾਂਜੀ ਕੋ ਸਾਡੇ ਉਥੇ ਜੀਜਾ ਜੀ ਵੀ ਰੈਂਦੇ ਹੈਗੇ ਨਾ- ਆਪਾਂ ਉਦੋ ਇਹ ਸੀਗਾ ਕਿ- ਮੈ ਤਾਂ ਆਪਣੇ ਕੋਲੇਜ ਵਾਲੇ ਦੇ ਫਰੈਡ ਨਾਲ ਗਿਆ ਸੀਗਾ ਉਦੋ ਘੁੰਮ- ਘੁੰਮ- ਘੁੰਮ ਕੇ ਆ ਗਏ ਸੀਗੇ ਆਪਾਂ-
ਓਕੇ- ਓਕੇ ਤੁਸੀ ਚੰਡੀਗੜ੍ਹ 'ਚ ਚੰਡੀਗੜ੍ਹ ਕੀਤੀ ਹੈ। ਕਦੇ ਯਾਤਰਾ
ਹਾਂਜੀ ਹਾਂਜੀ ਚੰਡੀਗੜ੍ਹ ਆਪਾਂ ਕੀਤੀ ਹੋਈ ਆ ਜੀ ਉੱਥੇ ਵੀ ਮ ਉਥੇ ਵੀ ਮੇਰਾ ਜ ਜੀਜਾ ਜੀ ਰੈਂਦੇ ਆ ਜੀ
ਓਕੇ ਓਕੇ ਫੇਿਰ ਤੁਸੀਂ ਤਾਂ ਘੁੰਮਦੇ ਹੋਓਗੇ ਚੰਡੀਗੜ੍ਹ ਨਹੀਂ ਅਸੀਂ ਤਾਂ ਘੁੰਮਦੇ ਰਹਿੰਦੇ ਹਾਂ ਚੰਡੀਗੜ੍ਹ ਮੈਨੂੰ ਤਾਂ ਹਫ਼ਤੇ ਚ ਇੱਕ ਅੱਧੀ ਵਾਰੀ ਜਾਣਾ ਹੀ ਪੈਂਦਾ ਹੈ ਚੰਡੀਗੜ੍ਹ ਚੰਡੀਗੜ੍ਹ ਬੋਤ ਜਗ੍ਹਾ ਨੇ ਘੁੰਮਣ ਦੀਆਂ ਹਨਾ
ਦੱਸੋਗੇ ਕਿ ਦੱਸਾਂਗੇ ਕਿੱਦਾਂ ਕਿੱਦਾਂ
ਹਾਂਜੀ ਹਾਂਜੀ ਰੋਕ ਗਾਰਡਨ ਹੋ ਗਿਆ ਜਿੱਥੇ ਆਪਾਂ ਫੈਮਲੀ ਫੈਮਲੀ ਨਾਲ ਵੀ ਜਾ ਸਕਦੇ ਆ ਹਨਾ ਵਧੀਆ ਚੀਜ਼ਾਂ ਨੇ ਉੱਥੇ ਜਿਵੇਂ ਕਿ ਪੁਰਾਣੀਆਂ ਚੀਜ਼ਾਂ ਤੋਂ ਨਵੀਆਂ ਚੀਜ਼ਾਂ ਬਣਾ ਕੇ ਕੀਤਾ ਹੋਇਆ ਕੰਮ ਹਨਾ ਤੇ ਹੈਂਡਮੇਡ ਚੀਜ਼ ਚੀਜ਼ਾਂ ਬਣੀਆਂ ਹੋਈਆਂ ਨੇ ਓਥੇ ਜਿਵੇਂ ਮਿਸਤਰੀਆਂ ਦੀ ਬਣਾਈ ਹੋਈਆਂ ਚੀਜ਼ਾਂ ਟੁੱਟੀ-ਫੁੱਟੀ ਚੀਜ਼ਾਂ ਤੋਂ। ਰੋਕ ਗਾਰਡਨ ਤੇ ਸੁਖਨਾ ਲੇਕ ਹੈ ਉੱਥੇ ਉਥੇ ਬੋਤ ਲੋਕ ਆਂਦੇ ਹੈ। ਬੱਚੇ- ਮੋਸਟਲੀ ਜਾਂਦੇ ਹੀ ਆ ਛੁੱਟੀਆਂ 'ਚ ਲੋਕ ਉਥੇ ਘੁੰਮਣ ਤੇ ਉਥੇ ਲੇਕ- ਗਾਂਵ ਵਿਚ ਕਿਸ਼ਤੀਆਂ ਵਗੈਰਾ ਚੱਲਦੀਆਂ ਨੇ ਬੜਾ ਮਜ਼ਾ ਆਂਦਾ ਹੈ। ਅਤੇ ਉਥੇ ਵੀ ਗਰਮੀਆਂ 'ਚ ਬਹੁਤ- ਲੋਕ ਜਾਂਦੇ ਹੈ। ਤੇ ਖਾਣ ਪੀਣ ਦੀ ਚੀਜਾ ਬਹੁਤ ਮਿਲਦੀਆਂ ਨੇ ਉਥੇ ਦੀ ਬਿਊਟੀ ਬਹੁਤ ਕਮਾਲ ਦੀ ਆ। ਤੇ ਰੋਜ਼ ਗਾਰਡਨ ਰੋਜ਼ ਗਾਰਡਨ ਵੀ ਹੈਗਾ ਸਾਡੇ ਚੰਡੀਗੜ੍ਹ 'ਚ- ਤੇ ਉੱਥੇ ਘੁੰਮਣ ਲੋਕ ਦੂਰੋ- ਦੂਰੋ ਆਂਦੇ ਨੇ ਬੋਤ ਹੀ ਮਜ਼ੇ ਕਰਦੇ ਨੇ- ਉਥੇ ਵੀ ਤਰ੍ਹਾਂ- ਤਰ੍ਹਾਂ ਦੇ ਫੁੱਲ ਮਿਲਦੇ ਨੇ ਹੈ। ਨਾ ਗੁਲਾਬ ਦੀਆ ਕਿਨੀਆਂ ਕਿਸਮਾਂ ਹੁੰਦੀਆਂ ਨੇ- ਝੁਲੇ ਲੱਗੇ ਹੋਏ ਨੇ ਬਹੁਤ ਹੀ ਮਜ਼ਾ ਆਂਦਾ ਉਥੇ ਵੀ। ਤੇ ਬੋਤ-
ਵਧੀਆ- ਵਧੀਆ ਜੀ-
ਲੋਕ ਦੂਰੋ- ਦੂਰੋ ਘੁੰਮਣ ਆਦੇਂ ਆ ਫੋਰਨਰਸ ਵੀ ਆਂਦੇ ਹੈ। ਚੰਡੀਗੜ੍ਹ 'ਚ ਤਾਂ ਮਾਰਕੀਟਾਂ ਹੀ ਬੋਤ ਨੇ ਘੁੰਮਣ ਵਾਲੀਆਂ।
ਹਾਂਜੀ- ਹਾਂਜੀ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ। ਜੀ ਚੰਡੀਗੜ੍ਹ 'ਚ ਮਾਰਕੀਟਾਂ ਬਹੁਤ ਹੈਗੀਆਂ ਜੀ ਘੁੰਮਣ ਵਾਲੀਆਂ।
ਹਾਂਜੀ- ਹਾਂਜੀ ਹੋਰ ਤੁਸੀ ਦੱਸੋ ਤੁਸੀ ਕਿਥੇ ਗਏ ਹੋ ਰੀਸੈਟ।
ਆਪਾਂ ਰੀਸੈਂਟ ਤਾਂ ਤੁਹਾਨੂੰ ਦੱਸਿਆ ਜੀ ਆਪਾਂ ਰੀਸੈਂਟ ਤਾਂ ਪੈਲੇ ਦਿੱਲੀ ਗਏ ਸੀਗੇ ਇਦਾਂ- ਸਭ ਤੋਂ ਪੈਲੇ ਆਪਾ ਇਕ ਦੋ ਇਕ ਵਾਰੀ ਗਏ ਸੀਗੇ ਜੀ ਫੈਮਿਲੀ ਨਾਲ- ਚਾਰ ਪੰਜ ਸਾਲ ਪੈਲੇ ਕੇ ਉਥੇ ਗਏ ਸੀਗੇ ਹਜ਼ੂਰ ਸਾਬ ਆਪਾ ਉੱਥੇ ਬੜਾ- ਸੱਤ ਅੱਠ ਦਿਨਾਂ ਨੌ ਦਿਨਾਂ ਦਾ ਪਲੈਨ ਬਣਾਇਆ ਸੀਗੇ ਟ੍ਰੇਨ ਤੇ ਗਏ ਸੀ। ਕਰਾਈ ਤਾਂ ਸੀ ਆਪਾਂ ਐਰੋਪਲੇਨ ਦੀ ਟਿਕਟ ਸਰ ਪਰ ਉਹ ਕੈਂਸਲ ਹੋਗੀ। ਫਿਰ ਆਪਾਂ ਟ੍ਰਰੇਨ ਦੀ ਕਰਾ ਕੇ ਆਪਾਂ ਗਏ ਸੀਗੇ ਉਥੇ ਆਪਾਂ ਮਾੜਾ ਮ-
ਵਿਚ ਵੀ ਮਜ਼ਾ ਹੀ ਆਦਾ ਟ੍ਰੇਨ 'ਚ ਵੀ ਮਤਲਬ ਦਾ- ਟਾਈਮ ਤਾਂ ਲੱਗ ਜਾਂਦਾ ਪਰ ਵਧੀਆ। ਬੰਦਾ ਸਫ਼ਰ ਕਰ ਲੈਦਾ ਹਨਾ ਤੇ ਮੈਨੂੰ ਤਾਂ ਲੱਗਦਾ ਛੁੱ ਛੁਟੀਆਂ 'ਚ ਤਾਂ ਟਾਈਮ ਹੁੰਦਾ ਹੈ। ਸਭ ਕੋਲ ਹਨਾ ਤਾਂ ਟ੍ਰੇਨ 'ਚ ਹੀ ਜਾ ਕੇ ਫੈਦਾ ਹੁੰਦਾ ਹੈ। ਕਿਉਕਿ ਜਿਆਦਾ ਇੱਕੋ ਚੀਜਾ ਦਾ ਆਸੇ ਪਾਸੇ ਦਾ ਨਜਾਰਾ ਵਧੀਆ ਹੁੰਦਾ ਹੈ।
ਹ
ਤੇ ਹਿਮਾਚਲ ਦੀ ਇਕ ਬੜੀ ਵਧੀਆ ਗੱਲ ਹੈ। ਹਨਾ ਰਾਤ ਨੂੰ ਜਦੋ ਉਥੇ ਪਹਾੜਾਂ ਤੇ ਲਾਈਟਾਂ ਲੁਇਟਾਂ ਨਜ਼ਰ ਆਂਦੀਆਂ ਨੇ- ਬੜਾ ਇੱਕ ਦਮ ਐ ਲੱਗਦੈ। ਵੀ ਜਿੱਦਾਂ ਆਪਾਂ ਤਾਰਿਆਂ 'ਚ ਆਗੇ ਹੋਵਾਂ ਹਨਾ ਤੇ ਉੱਥੇ ਦੀ ਬੜੀ ਹੁਣ ਤਾਂ ਮੈਨੂੰ ਪਲੇਸਿਸ ਦੇ ਵੀ ਆ, ਕਿਉਂਕੀ ਥੋੜ੍ਹਾ ਟਾਈਮ ਹੋ ਗਿਆ ਨਾ ਤਾਂ ਸਕਿੱਪ ਹੋ ਜਾਂਨੇ ਆ ਨਾ ਅਜੀਬ ਜੇ ਨਾਮ ਹੁੰਦੇ ਆ। ਓਥੇ ਪਲੇਸਿਸ ਨੇ ਤੇ ਸ਼ਿ ਸ਼ਿਮਲਾ ਹੋ ਗਿਆ, ਜਿੱਦਾਂ ਮਨਾਲੀ ਹੋ ਗਿਆ ਹਨਾ ਇੱਕ ਵਾਰੀ ਅਸੀਂ ਮਨਾਲੀ ਗਏ ਸੀਗੇ ਕੈਂਪ ਤੇ ਤੇ ਓਥੇ ਅਸੀਂ ਦਸ ਦਿਨ ਰੈ ਕੇ ਆਏ ਆ। ਤੇ ਓਥੇ ਟ੍ਰੈਕਿੰਗ ਕੀਤੀ ਅਸੀਂ ਹਨਾ, ਮੈਨੂੰ ਤਾਂ ਹਿਮਾਚਲ ਪਰਸਨਲੀ ਬਹੁਤ ਵਧੀਆ ਲੱਗਦੈ। ਤੇ ਚੰਗੀ ਜਗ੍ਹਾ ਐ ਓਥੇ ਹਨਾ, ਓਥੇ ਵੀ ਘੁੰਮਣ ਲਈ ਕਾਫ਼ੀ ਕੁੱਝ ਸੀਗਾ। ਤੇ ਉਥੇ ਅਸੀ ਟਰੈਕਿੰਗ ਕੀਤੀ ਹਨਾ, ਜਿੱਦਾਂ ਵੀ ਰਸਤੇ ਚ ਅਸੀ- ਖਾਣਾ ਪੀਣਾ ਉਥੇ ਕੀਤਾ ਉਥੇ ਸਟੇ ਕਰਦੇ ਸੀਗੇ, ਤੇ ਬਰਫ਼ ਪੈ ਰਹੀ ਸੀਗੀ ਬੜਾ ਨਜ਼ਾਰਾ ਆਉਦਾ ਹੈ। ਬਰਫ਼ ਚੇਤਾਂ
ਹਾਂਜੀ- ਹਾਂਜੀ, ਹੁਣ ਆਪਾਂ ਵੀ ਜਦੋਂ ਹਜ਼ੂਰ ਸਾਹਿਬ ਗਏ ਸੀ ਆਪਾਂ ਵੀ ਬੜਾ ਇੰਜੋਏ ਕੀਤਾ ਜੀ ਸ- ਪਰ ਰਹੇ ਵੀ ਗੁਰਦੁਆਰੇ ਸੀਗੇ। ਉਹਨਾਂ ਦੇ ਅੰਦਰ ਹੀ, ਅ ਹਾਂਜੀ ਉਥੇ ਕਮਰੇ ਕੁਮਰੇ ਮਿਲ ਜਾਂਦੇ ਹੈਗੇ ਆ।
ਓਕੇ -ਓਕੇ-
ਹਾਂਜੀ ਆਪਾਂ ਉਥੇ ਹੀ ਰਹੇ ਹਾਂ ਆਪਾਂ ਬੜਾ ਇੰਜੋਏ ਕੀਤਾ ਘੁੰਮੇ ਫਿਰੇ ਸਾਰਾ ਕੁਝ ਕੀਤਾ ਜੀ।
ਹਮ ਹੁਣ ਤਾਂ ਕੋਲਜਾਂ ਤੋ ਵੀ ਬੜੀ ਟ੍ਰਿਪਾਂ ਜਾ ਚਲੀ ਜਾਂਦੀਆਂ ਨਾ ਕਿਉਕਿ- ਕੋਲਜ ਕਲੇਜ ਤੋਂ ਅਸੀ ਕੋਲਜ ਤੋ ਗਏ ਸੀਗੇ ਇਕ ਵਾਰੀ, ਹਨਾ ਅੰਮ੍ਰਿਤਸਰ- ਤੇ ਉਥੇ ਕਾਰਨੀੇਵਲ ਲੱਗਿਆ ਹੋਇਆ ਸੀਗਾ, ਉਹ ਵੀ ਬੜਾ ਖੂਬਸੂਰਤ ਨਜਾਰਾ ਸੀਗਾ ਸਾਡੇ ਲਈ, ਕਿਉਕਿ ਕੋਲੇਜ ਦੀਆ ਟ੍ਰਿਪਾਂ ਤੁਹਾਨੂੰ ਪਤਾ ਹੀ ਹੈ। ਯਾਦਗਾਰ ਹੀ ਹੁੰਦੀਆਂ ਨੇ- ਹਨਾ ਜਿੱਦਾਂ ਵੀ ਆਪਾਂ ਗਏ। ਉਥੇ- ਉਥੇ ਮੇਲਾ ਲੱਗਿਆ ਹੋਇਆ ਸੀਗਾ ਸਮਾਨ ਲਿਆ ਤੇ- ਕਾਫ਼ੀ ਚੀਜ਼ਾਂ, ਕਾਫ਼ੀ ਚੀਜ਼ਾਂ ਖਾਧੀਆਂ ਨਵੀਂ-ਨਵੀਂ ਚੀਜ਼ਾਂ ਦੇਖੀਆਂ ਓਥੇ। ਇੰਟਰਵਿਊ ਲਈ ਜਾ ਰੇ ਸੀਗੇ ਇੰਟਰਵਿਊ ਦਿੱਤੇ ਕੀ ਥੋਂਨੂੰ ਮੇਲਾ ਕਿਵੇਂ ਲੱਗਿਆ, ਉੱਥੇ ਡਾਂਸ ਹੋ ਰਿਆ ਸੀਗਾ ਡਾਂਸ ਕੀਤਾ। ਮਤਲਬ ਏ ਸਾਰੀ ਚੀਜ਼ਾਂ ਨਾ, ਆਪਾਂ ਜਦੋਂ ਵੀ ਕਿਤੇ ਵੀ ਆਪਾਂ ਜਾਂਦੇ ਆ ਵਿਜਿਟ ਕਰਦੇ ਆ ਆਪਾਂ ਘੁੰਮਦੇ ਫਿਰਦੇ ਆ। ਫੇਰ ਓ ਸਾਰੀ ਚੀਜ਼ਾਂ ਮੈਮੋਰੇਬਲ ਹੋ ਜਾਂਦੀਆਂ, ਯਾਦਗਾਰ ਬਣ ਜਾਂਦੀਆਂ ਦੀਆ ਹਨਾ ਓਹੀ ਕਿਉਂਕੀ ਓਹੀ ਚੀਜ਼ਾਂ ਯਾਦ ਰੈਂਦੀਆਂ ਹੁਣ ਆਪਾਂ ਕੀ ਬੋ ਜਗ੍ਹਾ ਘੁੰਮਦੇ ਆ। ਪਰ ਓ ਚੀਜ਼ ਵਧੀਆ ਐ ਜੇੜੀ ਆਪਾਂ ਨੂੰ ਯਾਦ ਰੇ ਜੇ ਹਨਾ ਹੁਣ ਬੋਤ ਚੀਜ਼ਾਂ ਹੁੰਦੀਆਂ ਜਿਵੇਂ ਤੁਸੀਂ ਵੀ ਆਪਦੇ ਬਾਰੇ ਦੱਸ ਰੇ ਓ, ਵੀ ਤੁਸੀਂ ਏਥੇ ਏਥੇ ਘੁੰਮ ਕੇ ਆਇਓ। ਹੁਣ ਅੱਧੀ ਜਗ੍ਹਾ ਆਪਾਂ ਘੁੰਮ ਕੇ ਵੀ ਆਂਦੇ ਆ ਓ ਚੀਜ਼ਾਂ ਆਪਣੇ ਯਾਦ ਵੀ ਨਹੀਂ ਰੈਂਦੀਆਂ। ਤੇ ਓ ਚੀਜ਼ਾਂ ਯਾਦ ਰੈਂਦੀਆਂ ਜਿੱਥੇ ਕੁੱਛ ਨਾ ਕੁੱਛ ਹੋਇਆ ਹੋਵੇ, ਹਨਾ ਤੇ ਦਿੱਲੀ ਵੀ, ਜਿਵੇਂ ਤੁਸੀਂ ਦੱਸ ਰੇ ਓ ਦਿੱਲੀ ਹਨਾ ਸਾਡੇ ਨਾਟਕ ਹੁੰਦੇ ਸੀਗੇ ਦਿੱਲੀ ਅਸੀਂ ਦਿੱਲੀ ਵੀ ਜਾ ਕੇ ਆਏ ਆ ਦੋ ਤਿੰਨ ਵਾਰੀ, ਤੇ ਓਥੇ ਵੀ ਬੜੀ ਗਰਮੀ ਐ। ਅਸੀਂ ਗਰਮੀ ਚ ਗਏ ਸੀਗੇ ਓਥੇ ਤਾਂ ਕਿਉਂਕੀ ਟੈਂਪਰੇਚਰ ਜਾ ਓ ਹੁੰਦੈ ਨਾ ਹਾਈ ਹੁੰਦੈ। ਤਾਂ ਓਥੇ ਗਰਮੀ ਬੋਤ ਹੁੰਦੀ ਆ। ਲਾਲ ਕਿਲ੍ਹਾ ਦੇਖਿਆ ਅਸੀ ਹਨਾ, ਚਾਂਦਨੀ ਚੌਂਕ ਤੇ ਘੁੰਮਿਆ ਅਸੀ ਬਾਜ਼ਾਰ ਚ' ਓਥੇ ਵੀ ਬਹੁਤ ਚੀਜ਼ਾਂ ਦੇਖਣ ਵਾਲੀਆਂ ਮਿਲਦੀਆਂ ਨੇ ਹਨਾ, ਖਾਣ ਪੀਣ ਦੀਆਂ ਚੀਜ਼ਾਂ ਓ ੳਥੇ ਬੋਤ ਮਸ਼ੂਰ ਜੇੜੀਆ ਚੀਜ਼ਾਂ ਨੇ ਓ ਖਾਦੀਆਂ ਹਨਾ, ਤੇ ਬੋਤ ਰੌਣਕ ਹੁੰਦਾ ਉੱਥੇ।
ਸਭ ਤੋਂ ਵਧੀਆ ਮਸ਼ਹੂਰ ਹੈਗੇ ਜੀ ਛੋਲੇ ਭਟੂਰੇ ਹਾਂਜੀ ਦਿੱਲੀ ਦੇ ਸਭ ਤੋਂ ਮ ਮਸ਼ੂਰ ਓਈ ਐ ਜੀ ਛੋਲੇ ਭਟੂਰੇ, ਐਤਕੀ ਗਏ ਸੀਗੇ ਜੀ ਐਤਕ ਆਪਾਂ ਖਾ ਕੇਏ ਨਾ ਸਾਨੂੰ ਤਾਂ ਪਤਾ ਜੀ।
ਅੱਛਾ-ਅੱਛਾ, ਤੁਸੀਂ ਵੀ ਦਿੱਲੀ ਘੁੰਮੇ-ਘੁੰਮੇ
ਅ ਹਾਂ ਹਾਂਜੀ-ਹਾਂਜੀ, ਮੇਰਾ ਬ੍ਰਦਰ ਓਥੇ ਜੋਬ ਕਰਦਾ ਨੀ।
ਅੱਛਾ ਅੱਛਾ ਫਿਰ ਤੁਸੀਂ ਤਾਂ ਫਿਰ ਸਹੀ ਐ, ਯਾਰ ਤੁਸੀਂ ਤਾਂ ਰਿਸ਼ਤੇਦਾਰੀਆਂ ਚ' ਹੀ
ਹਾਂਜੀ-ਹਾਂਜੀ, ਹਾਂਜੀ ਮੇਰੇ ਭੂਆ ਦੀ ਵੀ ਮੇਰੇ ਭੂਆ ਜੀ ਵੀ ਰੈਂਦੇ ਆ ਨਾ ਦਿੱਲੀ। ਗੁੜਗਾਓ ਮੇਰਾ ਬ੍ਰਦਰ ਰੈਂਦਾ ਜੀ। ਬਸ ਐਤਕੀ ਆ ਰਿਹਾ ਜੀ, ਅਠਾਈ ਉੱਨਤੀ ਨੂੰ ਨੇ ਆ ਜਾਣਾ ਜੀ। ਠਾਈ, ਬਸ ਸਤਾਈ ਨੂੰ ਆਜੇਗਾ।
ਓਕੇ-ਓਕੇ, ਵਧੀਆ- ਵਧੀਆ। ਸਹੀ ਐ ਘੁੰਮੋ-ਫਿਰੋ। ਕਿਉਂਕਿ ਜਦੋਂ ਤੱਕ ਲਾਈਫ ਐ, ਉਦੋਂ ਤੱਕ ਘੁੰਮ ਲੈਣਾ ਚਾਈਦਾ ਐ, ਹੈਨਾ। ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ।
ਹਾਂਜੀ, ਉਹ ਤਾਂ ਘੁੰਮਦਾ ਈ ਰਹਿੰਦਾ ਜੀ, ਹੁਣ ਵੀ ਉਹ ਹਿਮਾਚਲ ਘੁੰਮ ਕੇ ਈ ਆਇਆ ਜੀ। ਡੋਸਾ ਬਜ਼ਾਰ ਮੈਂ।
ਹੂੰ, ਹਿਮਾਚਲ ਤੋਂ ਨਾ ਹਿਮਚਲ ਚ ਘੁੰਮ ਕੇ ਨਾ ਆਣ ਨੂੰ ਜੀਅ ਨੀ ਕਰਦਾ ਹਿਮਾਚਲ ਤਾਂ ਬੋਤ ਵਧੀਆ ਜਗ ਜਗ੍ਹਾ ਐ। ਅ ਓਥੇ ਤਾਂ ਐਨ ਜੀ ਕਰਦੈ ਵੀ ਏਥੇ ਈ ਰੈ ਜੋ ਕਿਉਂਕੀ ਓਥੇ ਦੀ ਖੂਬਸੂਰਤੀ ਬੋਤ ਵਧੀਐ ਨੈਚੁਰਲ ਚੀਜ਼ਾਂ ਨੇ ਓਥੇ। ਖਾਣ, ਪੀਣ ਦੀਆਂ ਵੀ ਏ ਤੇ ਨੇਚਰ ਵੀ ਇੰਨਾ ਵਧੀਆ ਨਾ ਓਥੇ। ਮਤਲਬ ਨੇਚਰ ਦਾ ਬਿਊਟੀਫੁੱਲ ਪਾਰਟ ਆਪਣੇ ਸਾਰੇ ਇੰਡੀਆ ਦਾ ਓਥੇ ਈ ਆ। ਪਾਣੀ ਆ, ਓਥੇ ਝਰਨੇ ਨੇ ਨ ਦੀਆਂ ਨੇ, ਪਹਾੜ ਜਿਨਾਂ ਨੂੰ ਦੇਖ ਕੇ ਐ ਲੱਗਦਾ ਵੀ ਏਥੇ ਈ ਬੈਠ ਜੋ ਬਸ ਦੇਖ ਕੇ। ਹਨਾ ਸਾਰੀ ਚੀਜ਼ਾਂ ਬੜੀ ਵਧੀਆ ਹੁੰਦ ਹਾਂਜੀ-ਹਾਂਜੀ, ਬਿਲਕੁੱਲ-ਬਿਲਕੁੱਲ। ਸਾਰੀ ਚੀਜ਼ਾਂ ਈ ਓਥੇ ਤਾਂ ਨੈਚੁਰਲ ਹੁੰਦੀਆਂ ਨੇ ਸਾਰਾ ਕੁੱਛ ਵਧੀਆ।
ਚਲੋ ਜੀ, ਓਕੇ ਜੀ ਸਸ ਸ਼੍ਰੀ ਕਾਲ ਜੀ।
ਓਕੇ ਜੀ, ਸਤਿ ਸ੍ਰੀ ਅਕਾਲ।